ਹੈਲੋ ਸਤਿ ਸ਼੍ਰੀ ਅਕਾਲ ਜੀ। ਸ਼ਸ
ਕਿਆ ਤੁਹਾਡੇ
ਵਧੀਆ ਵਧੀਆ। ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ?
ਹਾਂਜੀ ਮੈਂ ਵੀ ਠੀਕ ਆ। ਬਾਕੀ ਠੀਕ ਨੇ ਸਾਰੇ ਘਰ?
ਸਭ ਵਧੀਆ ਜੀ। ਹੋਰ ਕੀ ਕਰਦੇ ਪਏ ਸੀ?
ਹਾਂਜੀ ਬਸ ਮੈਂ ਤਿਆਰੀ ਕਰ ਰਹੀ ਹਾਂ ਗੌਰਮੈਂਟ ਐਕਸਾਮ ਦੀ। ਨਾ ਕਿ ਕੋਈ ਇਗਜ਼ਾਮ ਕਲੀਅਰ ਹੋ ਜਾਵੇ ਮੈਂ, ਚਲੋ ਸੋਚ। ਤੁਹਾਡੇ ਤੋਂ ਇੱਕ ਵਾਰ। ਤੁਹਾਡੇ ਨਾਲ ਵੀ ਸਲਾਹ ਕਰ ਲਾਂ, ਡਿਸਕਸ ਕਰ ਲਾਂ, ਵੀ ਸੋਰਸਿਸ ਵਗੈਰਾ ਕਿੱਦਾਂ ਯੂਜ ਕਰਾਂ ਮੈਂ ਕਿੱਦਾਂ ਲਵਾਂ ਮੈਂ ਕੋਚਿੰਗ ਵਗੈਰਾ।
ਚਲੋ ਵਧੀਆ ਹੈ ਬੰਦੇ ਨੂੰ ਆਪਦਾ ਕੈਰੀਅਰ ਦੇਖੋ ਐਜੂਕੇਸ਼ਨ ਹੈ ਤਾਂ ਬੰਦਾ, ਕਦੇ ਵੀ ਆਪ, ਦੇ ਲਈ ਕੁਛ ਕਰ ਸਕਦਾ ਹੈ।
ਹਾਂਜੀ।
ਉਹ ਤਾਂ ਦੇਖੋ ਆਪਦੇ ਉੱਪਰ ਹੈ ਆਪਾਂ ਕਦੋਂ ਸਟਾਰਟ ਕਰਦੇ, ਤੁਸੀਂ ਸਗੋਂ ਸਹੀ ਉਮਰ ਚ ਸਟਾਰਟ ਕੀਤਾ। ਕਿ ਚਲੋ ਤੁਹਾਨੂੰ ਥੋੜੇ ਇੱਕ ਥੋੜੇ ਛੇ ਇੱਕ ਮਹੀਨੇ ਤੱਕ ਜੋਬ ਵੀ ਮਿਲ ਜਾਊਗੀ ਫਿਰ।
ਹਾਂਜੀ! ਟਰਾਈ ਤਾਂ ਮੀਨ ਮੈਂ ਬਹੁਤ ਦੇਰ ਦੀ ਕਰ ਰਹੀ ਹਾਂ ਵੀ ਚਲੋ ਕੋਈ ਨਾ ਕੋਈ ਇਗਜ਼ਾਮ, ਕਲੀਅਰ ਹੋ ਜਾਵੇ ਹਨਾ ਕਿ, ਅਗਰ ਆਪਾਂ ਇੱਕ ਵਾਰ ਟਰਾਈ ਕਰਕੇ ਦੇਖ ਲਾਂ ਤਾਂ ਫਿਰ ਮੈਨੂੰ ਏਦਾਂ ਵੀ ਚਲੋ ਜੇ ਹੋ ਬਣੇ ਵੀ ਗਿਆ ਤਾਂ ਬੈਟਰ ਹੈਗੀ ਸਾਰੀ ਲਾਈਫ, ਦੀ ਹੋ ਜਾਂਦੀ ਹੈ ਨਾ ਸਕਿਓਰ ਹੋ ਜਾਂਦੀ ਹੈ ਲਾਈਫ। ਹਮ
ਬਿਲਕੁਲ ਸਹੀ ਗੱਲ ਹੈ ਤੁਹਾਡੀ। ਅੱਜ ਕੱਲ ਤਾਂ ਸਾਡੇ ਉੱਥੇ ਵੀ ਮਤਲਬ ਕਿਸੇ ਨੇ ਮਤਲਬ ਕਾਫ਼ੀ ਟਾਈਮ ਦਾ ਟਰਾਈ ਕੀਤਾ ਹੋਇਆ ਸੀ, ਹੁਣ ਜਾ ਕੇ ਮਤਲਬ ਉਹਦੀ ਜੋਬ ਲੱਗੀ। ਕਿੱਥੇ ਜਾ ਕੇ ਉਹਨੇ ਕਮ ਸੇ ਕਮ ਸੱਤ ਅੱਠ, ਸਾਲ ਹੋ ਗਏ ਉਹ ਤਿਆਰੀ ਕਰਦੀ ਰਹਿ ਗਈ। ਮਤਲਬ ਪੇਪ, ਪਰੀ ਦਿੰਦੀ ਰਹਿ ਗਈ ਗੌਰਮੈਂਟ ਜੋਬ ਦੇ। ਪਰ ਇਹ ਕੀ ਕਿਸਮਤ ਦੀ ਗੱਲ ਹੈ ਲੱਗ ਗਈ ਉਹਦੀ ਗੌਰਮੈਂਟ ਜੋਬ।
ਹਾਂ ਜ ਉਹ ਹੁੰਦਾ ਨਾ ਵੀ ਅਗਰ ਮਾਇੰਡ ਦੇ ਵਿੱਚ ਵੀ ਸੈਟ ਕੀਤਾ ਹੋਇ ਕਿ ਅਸੀਂ ਇਹ, ਏਮ ਬਣਾਇਆ ਹੋਆ ਕਿ ਇਹ ਜੋਬ ਲੈ ਕੇ ਉਹ ਹਟਣੀ ਹੈ ਕਿ ਇਹ ਕਰਕੇ। ਖਾਣਾ ਤਾਂ ਫੇਿਰ ਹੋ ਵੀ ਜਾਂਦਾ ਏ।
ਹਾਂ ਦੇਖੋ ਆਪਾਂ ਠਾਣ ਲਈਏ, ਤੁਸੀਂ ਵੀ ਜਿਵੇਂ ਠਾਣ ਲਓਗੇ ਕਿ ਮੈਂ ਇਹ ਚੀਜ਼ ਕਰਨੀ ਕਰਨੀ ਹੈ। ਚਲੋ ਬੰਦਾ ਥੋੜਾ ਥੋੜ੍ਹਾ ਜਿਵੇਂ ਜਿਵੇਂ ਜਿਵੇਂ ਬੰਦੇ ਨੂੰ ਟਾਈਮ ਮਿਲਦਾ ਉਵੇਂ ਅਕੋਰਡਿੰਗ ਥੋੜ੍ਹਾ ਥੋੜ੍ਹਾ ਪੜ੍ਹਦਾ ਰਹਿੰਦਾ ਹੈ। ਤਾਂ ਨੌਲੇਜ ਤਾਂ ਵੱਧਦੀ ਵੱਧਦੀ ਹੈ ਸਾਡੀ।
ਹਾਂ।
ਨਹੀਂ ਵਧੀਆ ਗੱਲ ਹੈ ਅੱਜ ਕੱਲ ਤਾਂ ਓਨਲਾਈਨ ਵੀ ਕਿੰਨੇ ਪ੍ਰੀਪਰੇਸ਼ਨ ਕਰਾਉਂਦੇ ਨੇ ਨਾ। ਬਹੁਤ ਵਧੀਆ ਕਰਾਉਦੇ ਨੇ।
ਹਾਂਜੀ ਆਨਲਾਈਨ ਵੀ ਕਾਫੀ ਸੋਰਸ ਹੈ, ਵੈਸੇ ਤਾਂ ਮੈਂ ਇੰਸਟੀਚਿਊਟ ਜਇਨ ਕੀਤਾ ਹੋ। ਜਿਹਦੇ ਵਿੱਚ ਮੈਂ ਔਨਲਾਈਨ ਹੀ ਕਲਾਸ ਕਰ ਬੈਠ ਕੇ ਲਾਉਂਦੇ ਕਿਉਂਕ ਬਹਰ ਆਣ ਜਾਣ ਦੀ ਵੀ ਦਿੱਕਤ ਆ ਜਾਂਦੀ ਆ ਫਿਰ ਟਮ ਵੇਸਟ ਹੋ ਜਾਂਦਾ ਨਾ ਉਹੀ ਟਮ ਸਟੱਡੀ ਨੂੰ ਦੇ ਦਿੰਦੀ ਆ ਫਿਰ।
ਗੱਲ ਹੈ ਸਗੋਂ ਇਹ ਤਾਂ ਵਧੀਆ ਹੈ। ਕੀ ਤੁਸੀਂ ਘਰ ਬਹਿ ਕੇ ਹੀ ਕਲਾਸ ਲੈ ਲੈਂਨੇ ਓ
ਹਾਂਜੀ।
ਹੋਰ ਕੀ ਚਾਹੀਦਾ ਤੁਹਾਨੂੰ। ਘਰ ਬਹਿ ਕੇ ਤਾਂ ਸਗੋਂ ਬੰਦਾ ਘਰ ਨੂੰ ਵੀ ਵੇਖ ਲੈਂਦਾ। ਨਾਲ-ਨਾਲ ਔਰ ਨਾਲ- ਨਾਲ ਆਪਣੀ ਤਿਆਰੀ ਵੀ ਕਰ ਲੈਂਦਾ।
ਹਾਂਜੀ ਜਿਵੇਂ ਹੁਣ ਜੀ ਕੇ ਵਗੈਰਾ ਦਾ ਹੁੰਦਾ ਉਹ ਫਿਰ ਮੈਂ ਕਰੰਟ ਅਫੇਅਰਸ ਹੁੰਦੇ ਨੇ ਉਹ, ਫਿਰ ਮੈਂ ਨਿਊਜ਼ਪੇਪਰ ਵਗੈਰਾ ਲਗਵਾਇਆ ਹੋਇਆ ਹੈ ਨਾ ਮੈਂ ਉਹਦੇ ਵਿੱਚੋਂ ਦੇਖ ਲੈਂਦੀ ਹੁੰਦੀ ਹਾਂ ਉਹਦੇ ਵਿੱਚੋਂ ਪੜ੍ਹ ਲੈਂਦੀ ਹੁੰਦੀ ਹਾਂ ਕਰੰਟ ਅਫੇਅਰਸ ਵਗੈਰਾ।
ਨਹੀਂ ਵਧਆ ਗੱਲ ਹੈ ਯਾਰ ਪਤਾ ਕੀ ਹੈ ਆਪਦਾ ਆਪਦੇ ਆਪ ਨੂੰ ਕਿਥੇ ਨਾ ਕਿਥੇ ਬੰਦੇ ਨੂੰ ਬਿਜੀ ਰੱਖਣਾ ਪੈਣਾ ਅੱਜ ਕੱਲ ਦਾ ਟਾਈਮ ਇਵੇਂ ਜਾ ਆਪਾਂ ਪੜ੍ਹਦੇ ਹਾਂ ਪੜ੍ਹਾਈ ਜਿਵੇਂ ਤੁਸੀਂ ਸ ਤਿਆਰੀ ਕਰ ਰਹੇ ਹੋ ਜੋਬ ਦੀ ਆਪਦੀ ਤਾਂ ਵਧੀਆ ਗੱਲ ਹੈ ਨਾ ਚਲੋ ਕਦੇ ਨਾ ਕਦੇ ਪ੍ਰਮਾਤਮਾ ਮਨ ਚਾ ਤਾਂ ਲੱਗ ਹੀਈ ਜਾਉਣੀ ਆ
ਹਾਂਜੀ ਹੋਰ ਹੁੰਦਾ ਵੀ ਚਲੋ ਹੁਣ ਮੈਂ ਮੈਂ ਵੀ ਥੋੜਾ ਜੋ ਉਹ ਹੋ ਇਹ ਆ ਵੀ ਇੱਕ ਦੋ ਟੈਸਟ ਦੇਣੇ ਆ ਅਗਰ ਕਲੀਅਰ ਹੋ ਗਏ ਤਾਂ ਚਲੋ ਠੀਕ ਹੈ ਟ੍ਰਾਈ ਕਰਾਂਗੇ ਆਪਣੀ ਬੈਸਟ ਬਟ ਨਹੀਂ ਤਾਂ ਫਿਰ ਪ੍ਰਾਈਵੇਟ ਜੋਬ ਦੇਖ ਲਾਂਗੇ ਕੋਈ।
ਹਾਂ ਨਹੀਂ ਉਹ ਤਾਂ ਹੁੰਦਾ ਹੀ ਹੈ ਚਲੋ ਕਈ ਲੋਕੀ ਤਾਂ ਕੀ ਕਰਦੇ ਨੇ ਨਾਲ ਨਾਲ ਗੋ ਪ੍ਰਾਈਵੇਟ ਜੋਬ ਵੀ ਕਰ ਲੈਂਦੇ ਨੇ ਨਾਲ ਨਾਲ ਗੋਰਮੈਂਟ ਜੋਬ ਦੀ ਤਿਆਰੀ ਵੀ ਕਰਦੇ ਰਹਿੰਦੇ ਨੇ।
ਹਾਂਜੀ ਉਹ ਐਵੇਂ ਹੁੰਦਾ ਵੀ ਜੇ ਅਗਰ ਜੋਬ ਤੇ ਜਾਂਦੇ ਆ ਫਿਰ ਥੋੜਾ ਟਾਈਮ ਵੀ ਉਹ ਹੋ ਜਾਂਦਾ ਏ ਨਾ ਤੇ ਜੇ ਘਰ ਬੈਠ ਕੇ ਮੈਨੂੰ ਇਦਾਂ ਸੀ ਵੀ ਚਲੋ ਪ੍ਰੈਪਰੇਸ਼ਨ ਹੋ ਜਾਵੇ ਤਾਂ ਕੀ ਪਤਾ ਟੈਸਟ
ਨਹੀਂ ਉਹ ਤਾਂ ਹੁੰਦਾ ਹੀ ਹੈ ਨਹੀਂ ਕਈ ਅਬ ਦੇਖੋ ਕਈ ਲੋਕਾਂ ਦਾ ਕਈ ਲੋਕਾਂ ਨੂੰ ਇਹ ਹੁੰਦਾ ਫਾਈਨੈਂਸ਼ੀਅਲੀ ਕੁਛ ਪ੍ਰੋਬਲਮ ਹੁੰਦੀ ਹੈ ਕੋਈ ਕਿਹੜਾ ਕਿਸੇ ਨੂੰ ਦੱਸਦਾ ਨਾ ਕੋਈ ਪੁੱਛਦਾ ਅੱਜ ਕੱਲ੍ਹ ਦੇ ਟਾਈਮ।
ਹਾਂਜੀ ਓਹੀ ਤਾਂ ਵੀ ਸਟੱਡੀ ਤੇ ਵੀ ਦੇਖੋ ਇਨੇ ਪੈਸੇ ਲੱਗਦੇ ਨੇ ਲੱਖਾਂ ਦੇ ਵਿੱਚ ਸਟੱਡੀ। ਤੇ ਪੈਸੇ ਲੱਗ ਜਾਂਦੇ ਨੇ। ਬਟ ਆਪਾਂ ਨੂੰ ਨਹੀਂ ਪਤਾ ਕਿ ਆਪਣੀ ਅੱਗੇ ਜੋਬ ਜਿਹੜੀ ਆਪਣੀ ਸਕਿਓਰ ਹੋਏਗੀ ਨਹੀਂ ਹੋਏਗੀ ਕਿੱਦਾਂ ਦੀ ਆਪਾਂ ਨੂੰ ਜੋਬ ਮਿਲੇਗੀ ਬਟ ਜੋਬ ਦੇ ਵਿੱਚ ਤਾਂ ਆਪਨੀ ਸੈਲਰੀ ਆਪਾਂ ਨੂੰ ਮਿਲ
ਚਲੋ ਬੰਦਾ ਐ ਹੁੰਦਾ ਕਿ ਕੋਸ਼ਿਸ਼ ਤਾਂ ਕਰਦਾ ਹੀ ਹੈ ਕਿ ਚਲੋ ਕਰ ਲਈਏ ਤੇ ਕੀ ਪਤਾ ਸਾਡੀ ਵਧੀਆ ਜੋਬ ਲੱਗ ਜਾਵੇ ਤਾਂ ਆਪਾਂ ਵੀ ਸੈਟ ਕੱਲ੍ਹ ਹੋ ਜਾਏਏ ਕਿੱਥੇ।
ਹਾਂਜੀ। ਮੈਂ ਫਿਰ ਹੁਣ ਇਹੀ ਟਰਾਈ ਕਰ ਰਹੀ ਹਾਂ ਵੀ ਚਲੋ ਨਾਲ ਨਾਲ ਹੁਣ ਮੈਂ ਪ੍ਰਾਈਵੇਟ ਜੋਬ ਵੀ ਦੇਖ ਰੀ ਹਾਂ ਵੀ ਨਾਲ ਹੀ ਮੇਰਾ ਥੋੜਾ ਜਿਹਾ ਇੰਸਟੀਚਿਊਟ ਦਾ ਜੜਾ ਖਰਚਾ ਵਗੈਰਾ ਨਾ ਉਹ ਵੀ ਨਿਕਲੀ ਜਾਏਗਾ।
ਨਹੀਂ ਸਗੋਂ ਸਹੀ ਹੈ ਨਾ ਵਧੀਆ ਗੋਲ ਵਧੀਆ ਗੱਲ ਹੈ ਨਾ ਅਤੇ ਬਰਡਨ ਵੀ ਨਹੀਂ ਪੈਂਦਾ ਅੱਜ ਕੱਲ੍ਹ ਦੇ ਟਾਈਮ ਚ
ਹਾਂਜੀ।
ਆਪਾਂ ਆਪਦਾ ਕਮਾਣਾ ਤਾਂ ਆਪਦੇ ਉੱਪਰ ਹੀ ਖਰਚ ਕਰਨਾ ਚੱਲ ਚਾਹੇ ਵਧੀਆ ਜੋਬ ਲੱਗ ਲੱਗ ਹੀ ਜਾਣੀ ਹੈ ਜੇ ਆਪਾਂ ਇੰਨੀ ਮਿਹਨਤ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਦਾ ਫਲ ਸਾਨੂੰ ਲੱਭਣਾ ਹੀ ਮਿਲਣਾ ਹੀ ਹੈ।
ਹਾਂਜੀ ਹੋਰ ਕ ਰ ਇਏਦਾਂ ਵੀ ਅੱਜ ਕੱਲ ਤਾਂ ਹੁਣ ਗਰਲਜ਼ ਨੂੰ ਵੀ ਹੋਇਆ ਹੋਇਆ ਵੀ ਚਲੋ ਆਪਣੇ ਪੈਰਾਂ ਤੇ ਸਟੈਂਡ ਕਰੀਏ ਆਪਣੀ। ਬਣਾਈਏ ਹਨਾ ਕਿਉਕਿ ਜੋ ਏਮ ਮੈਰਿਜ ਤੋਂ ਪਹਿਲਾਂ ਆਪਣਾ ਕੰ ਹੋ ਜਾਵੇ ਹਨਾ ਆਫਟਰ ਮੈਰਿਜ ਨ ਆਪਾਂ ਨੂੰ ਪਤਾ ਹੁੰਦਾ ਵੀ ਉਹ ਏਮ ਕੰਪਲੀਟ। ਨਹੀਂ ਹੋਏਗਾ ਫਿਰ ਤਾਂ ਰਿਸਪੋਂਸੀਬਿਲਟੀ ਹੋਰ ਵੱਧ ਜਾਣ। ਦੀਆਂ ਨੇ।
ਬਿਲਕੁਲ ਸਹੀ ਗੱਲ ਹੈ ਪਹਿਲਾਂ ਦੇਖੋ ਪਹਿਲਾਂ ਕੁੜੀਆਂ ਨੂੰ ਤਾਂ ਇਹ ਹੁੰਦਾ ਕਿ ਅੱਜ ਕੱਲ ਦੇ ਟਾਈਮ ਪਹਿਲਾਂ ਸੈੱਟ ਹੋ ਜਾਣ ਵਿਆਹ ਤੋਂ ਪਹਿਲਾਂ ਮਾਂ ਪਿਓ ਨੂੰ ਵੀ ਹੁੰਦਾ ਕਿ ਅੱਜ ਕੱਲ ਦੇ ਟਾਈਮ ਚ ਬੱਚੇ ਸੈੱਟ ਹੋ ਜਾਣ ਸਾਡੇ ਚਾਹੇ ਕੁੜੀ ਹੋ ਚਾਹੇ ਮੁੰਡ ਇਹਦੇ ਚ ਕੋਈ ਫ਼ਰਕ ਹੀ ਨਹੀਂ ਪੈਂਦਾ।
ਹਾਂਜੀ ਹੋਰ ਕਿਆ।
ਨਹੀਂ ਵਧੀਆ ਗੱਲ ਹੈ ਸਗੋਂ ਬੰਦਾ ਦੇਖੋ ਤੁਸੀਂ ਮਿਹਨਤ ਕਰੋਗੇ ਤਾਂ ਜ਼ਰੂਰ ਜ਼ਰੂਰ ਮੈਂ ਤਾਂ ਕਹਿੰਦੀ ਹਾਂ ਤੁਹਾਡੀ ਜੋਬ ਲੱਗ ਜਾਊਗੀ। ਜਦੋਂ ਬੰਦਾ ਇੰਨੀ ਮਿਹਨਤ ਕਰਦਾ ਤਾਂ ਤਾਂ ਲੱਗ ਹੀ ਜਾਂਦੀ ਹੈ।
ਇੱਕ ਹੁਣ ਏਦਾਂ ਹੀ ਸਿਸਟਮ ਵੀ ਹੁਣ ਜਿਵੇਂ ਹੁੰਦਾ ਮ ਟੈਸਟ ਹੁਣ ਜਿਹਨੇ ਵੀ ਕੋਈ ਵੀ ਕੁਆਲੀਫਿਕੇਸ਼ਨ ਕੀਤੀ ਹੋਈ ਹੈ। ਤਾਂ ਫਿਰ ਟੈਸਟ ਵੀ ਸੇਮ ਲੈਵਲ ਦੇ ਉਹ ਰੱਖੇ ਹੁੰਦੇ ਨੇ। ਕਿਸੇ ਨੇ ਕੁਛ ਪੜ੍ਹਿਆ ਹੁੰਦਾ। ਕਿਸੇ ਨੇ ਕੋਈ ਸਬਜੈਕਟ ਪੜਿਆ ਹੁੰਦਾ ਨਹੀਂ ਅਗਲਾ ਉਹ ਹੁੰਦਾ ਇਹੀ ਅਗਰ ਆਪਣੀ ਕੁਆਲੀਫ ਤੇ ਬੇਸਡ ਹੋਵੇ ਟੈਸਟ ਹਨਾ ਫੇਿਰ ਬੰਦਾ ਕਲੀਅਰ ਵੀ ਜਲਦੀ ਕਰ ਸਕਦੇ ਹਾਂ ਫਿਰ ਬੱਚੇ
ਨਹੀਂ ਉਹ ਤਾਂ ਹੁੰਦਾ ਹ ਹੈ। ਦੇਖੋ ਪਤਾ ਕੀ ਹੁੰਦਾ ਹੁਣ ਗੌਰਮੈਂਟ ਜੋਬ ਚ ਤਾਂ ਤੁਹਾਨੂੰ ਪਤਾ ਹੀ ਹੈ। ਕਿ ਕੋਈ ਜੀ ਕੇ ਦਾ ਕੁਸ਼ਚਨ ਵੀ ਵਿੱਚ ਇੰਗਲਿਸ਼ ਵੀ ਸਾਰੇ ਕੁਛ ਵਿੱਚੋਂ ਮਿਕਸ ਹੀ ਹੁੰਦਾ ਸਾਰੇ ਕੁਛ ਆਪ ਤਾਂ ਬੰਦੇ ਨੂੰ ਇਹ ਹੁੰਦਾ ਕਿ ਨੌਲੇਜ ਵਧੀਆ ਹੋਏ ਤਾਂ ਬੰਦਾ ਕਲੀਅਰ ਕਰ ਸਕਦਾ
ਹੋਰ ਫਿਰ ਕਈ ਵਾਰ ਏਦਾਂ ਹੁੰਦਾ ਵੀ ਟੈਸਟ ਚਲੋ ਬੱਚੇ ਦਾ ਵਧੀਆ ਵੀ ਹੋਇਆ ਹੁੰਦਾ ਹੈ। ਹਨਾ ਉਹ ਟੈਸਟ ਲੀਕ ਵਗੈਰਾ ਹੋ ਜਾਂਦਾ ਉਹਦੇ ਕੋਈ ਦਿੱਕਤ ਆ ਜਾਂਦੀ ਹੈ। ਫਿਰ ਉਹ ਕੈਂਸਲ ਹੋ ਜਾਂਦਾ। ਫੇਿਰ ਵੀ ਬੱਚਿਆਂ ਨੂੰ ਬਹੁਤ ਮ ਸਦਮਾ ਲੱਗਦਾ ਕਿ। ਅਸੀਂ ਇੰਨੀ ਮਿਹਨਤ ਕਰਕੇ ਟੈਸਟ ਦੇਖ ਕੇ ਆਏ ਸੀਗੇ ਇਨਾ ਏਦਾਂ ਦੇ ਬੱਚੇ ਵੀ ਹੁੰਦੇ ਵੀ। ਜਿ ਦਾ ਕਲੀਅਰ ਵੀ ਹੋ ਜਾਣਾ। ਹੁੰਦਾ ਉਹਨਾਂ ਦੇ ਵਿੱਚੋਂ ਬਟ ਉਹਨਾਂ ਦਾ ਵੀ ਕੈਂਸਲ ਹੋ ਜਾਂਦਾ ਹੈ।
ਨਹੀਂ ਸਹੀ ਗੱਲ ਹੈ। ਉਹ ਤਾਂ ਦੇਖੋ ਹੁਣ ਜਿਹੜਾ ਕੁਛ ਰੂਲ ਬਣੇ ਹੋਏ ਆ। ਰੂਲਸ ਐਂਡ ਰੈਗੂਲੇਸ਼ਨ ਹੈ। ਉਹਦੇ ਲਈ ਤਾਂ ਆਪਾਂ ਕੁਛ ਕਰ ਹੀ ਨਹੀਂੀ ਸਕਦੇ। ਉਹ ਤਾਂ ਜਿਹੜੇ ਬਣਾਏ ਹੋਏ ਹੈ। ਇੱਕ ਪਿੱਛੋਂ ਤੋਂ ਬੰ ਚਲਦੇ ਆਏ ਪਏ ਆ ਉਹਦੇ ਲਈ ਆਪਾਂ ਕੁਛ ਕਰੀ ਨਹੀਂ ਸਕਦੇ ਆਪਾਂ ਇਹ ਹੈ। ਆਪਦਾ ਬੈਸਟ ਕਰ ਸਕਦੇ ਹਾਂ ਤਿਆਰੀ ਆਪਾਂ ਦੀ ਵਧੀਆ ਕਰੀਏ ਵਧੀਆ ਪੇ ਦੇਵਾਂਗੇ ਤਾਂ ਆਪੇ ਹੀ ਰਿਜ਼ਲਟ ਵੀ ਸਾਡਾ ਵਧੀਆ ਹੀ ਆਊਗਾ।
ਹਾਂਜੀ। ਮੈਂ ਤਾਂ ਫੇਿਰ ਨਾਲ ਨਾਲ ਹੁਣ ਮੈਂ ਕੰਪਿਊਟਰ ਕੋਰਸ ਵੀ ਸਟਾਰਟ ਕਰਤਾ ਨਾਲ ਮੈਂ ਟਾਈਪਿੰਗ ਵੀ। ਜਿਵੇਂ ਹਿੰਦੀ, ਇੰਗਲਿਸ਼, ਪੰਜਾਬੀ ਵਗਰਾ ਸਟਾਰਟ ਕਰਤੀ। ਕਿਉਂਕਿ ਕਈ ਟੈਸਟ ਹੁੰਦੇ ਨੇ ਜਿਹੜੇ ਮੀਨ ਜਿਹਦੇ ਗੈਰਾ ਮੰਗਦੇ ਆਾਂ ਜਾਂ ਫਿਰ ਕੰਪਿਊਟਰ ਕੋਰਸ ਕਹਿੰਦੇ ਵੀ ਕੀਤਾ ਹੋਇਆ ਹੋਵੇ ਹਨਾ।
ਹਾਂਜੀ, ਹਾਂਜੀ। ਬਿਲਕੁਲ ਜਰੂਰੀ ਹੈ। ਅੱਜ ਕੱਲ ਦੇ ਟਾਈਮ ਤਾਂ ਦੇਖੋ ਸਾਰਾ ਕੁਛ ਹੀ ਆਉਣਾ ਚਾਹੀਦਾ। ਦੇਖੋ ਗਵਰਮੈਂਟ ਜੋਬ ਤੁਸੀਂ ਕਰਨੀ ਹੈ। ਤਾਂ ਤੁਹਾਨੂੰ ਇਹ ਸਭ ਚੀਜ਼ਾਂ ਟਾਈਪਿੰਗੋਰਟਟ ਇਹ ਤਾਂ ਮਸਟ ਹੈ। ਤੁਹਾਨੂੰ ਵੀ ਪਤਾ ਹੀ ਹੈ।
ਹਾਂਜੀ।
ਹਮ, ਅੱਜ ਕੱਲ ਤਾਂ ਲੋਕੀ ਦੇਖੋ ਕਿ, ਕੁ ਕੁਛ ਨਾ ਕੁਛ। ਵਿਹਲਾ ਕੋਈ ਵੀ ਨੀ ਬਹਿੰਦਾ। ਹਰ ਕੋਈ ਸੋਚਦਾ, ਜਦੋਂ ਤੱਕ ਆਪਾਂ ਜਿਹੜਾ ਕੁਛ ਕਰ ਸਕਦੇ ਹਾਂ। ਕੋਈ ਕਿਵੇਂ, ਜਿਵੇਂ ਤੁਸੀਂ ਗੌਰਮੈਂਟ ਜੋਬ ਦੀ। ਕੋਈ ਕੀ, ਕੁਛ ਸਿੱਖਦਾ। ਕੋਈ ਕੁਛ ਸਿੱਖਦਾ
ਹਾਂਜੀ, ਹੁਣ ਤਾਂ ਚਲੋ, ਜਿਵੇਂ ਹੁਣ ਕੰਪਨੀ ਵੀ ਵਧੀਆ-ਵਧੀਆ ਹੈਗੀਆਂ ਨੇ, ਬਟ ਐਵੇਂ ਹੁੰਦਾ, ਫਿਰ ਵੀ, ਆਪਣਾ ਘਰ ਛੱਡ ਕੇ ਬਾਹਰ ਰਹਿਣਾ, ਵੀ ਬਹੁਤ ਦਿੱਕਤਾਂ ਆਉਂਦੀਆਂ ਨੇ। ਹਨਾ, ਵੀ ਇਕੱਲਾ ਪੈਸ ਦਾ ਵੀ ਨੀ ਮੈਟਰ ਕਰਦਾ, ਹੈਗਾ ਸਾਰਾ ਕੁੱਛ ਦੇਖਣਾ ਪੈਂਦਾ ਹੈ, ਔਰ ਬ ਨੂੰ ਜ਼ਿਆਦਾ ਦਿੱਕਤ ਆਂਦੀ ਹੈ, ਬਾਹਰ ਰਹਿਣ ਦੇ ਵਿੱਚ ਅੱਛਾ
ਪਹਿਲਾਂ ਪਤਾ ਕੀ ਹੁੰਦਾ, ਵਿਆਹ ਤੋਂ ਬਾਅਦ ਬੰਦਾ ਜਿੱਥੇ ਮਰਜ਼ੀ ਜਾਏ। ਵਿਆਹ ਤੋਂ ਪਹਿਲਾਂ ਮਾਂ ਪਿਓ ਨੂੰ ਵੀ ਹੁੰਦਾ ਕਿ ਕੁੜੀ ਸਾਡੇ ਕੋਲ ਹੀ ਰਹੇ। ਅੱਜ-ਕੱਲ ਦਾ ਟਾਈਮ ਵੀ ਉਹ ਨੀ ਰਹਿ ਗਿਆ, ਕਿ ਬੱਚਾ ਬਾਹਰ ਜਾ ਕੇ ਕਿਸੇ ਹੋਰ ਦੇ ਕਿਸੇ ਹੋਰ ਸ਼ਹਿਰ ਵਿੱਚ ਰਹੇ। ਤਾਂ ਪਤਾ ਨੀ ਆ, ਮਾਂ-ਪਿਓ ਨੂੰ ਕੀ ਪਤਾ ਉੱਥੇ ਕੀ ਹੈ। ਕੀ ਅੱਜ- ਕੱਲ ਐਟਮੋਸਫੇਅਰ ਸੇਫ ਵੀ ਨਹੀਂ ਹੈ, ਕੁੜੀ ਵਾਲਿਆਂ ਸਿੱਧੀ ਗੱਲ ਹੈ।
ਹਾਂਜੀ, ਇਹ ਤਾਂ ਹੈ। ਹੋਰ ਤਾਂ ਹੀ, ਫਿਰ ਮੈਂ ਵੀ ਟਰਾਈ ਕਰ ਰਿਹਾ ਵੀ ਚਲੋ, ਆਪਣੇ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਕਿਤੇ ਮਿਲ ਜਾਵੇ, ਹਨਾ। ਪ੍ਰਾਈਵੇਟ ਵੀ ਚਲੋ, ਅਗਰ ਵਧੀਆ ਮਿਲ ਗ ਤਾਂ ਫਿਰ ਮ ਪਰਾਈ ਪ੍ਰਾਈਵੇਟ ਵੀ ਜੁਆਇਨ ਕਰ ਲੈਣੀ ਹੈ। ਨਾਲ-ਨਾਲ ਪ੍ਰੈਪਰੇਸ਼ਨ ਚੱਲਦੀ ਰਹੇਗੀ।
ਹੋਰ ਕੀ, ਨਾਲ-ਨਾਲ ਤੁਸੀਂ ਜਿਵੇਂ ਆਪਦੀ ਪ੍ਰਪਰੇਸ਼ਨ ਕਰਦੇ ਰਹੋ, ਨਾਲ-ਨਾਲ ਤੁਸੀਂ ਪ੍ਰਾਈਵੇਟ ਜੋਬ ਵੀ ਕਰਦੇ ਰਹੋ। ਚਲੋ, ਬੰਦੇ ਨੂੰ ਕਦੇ ਹੁੰਦਾ। ਚਲੋ, ਅਗਰ ਗੌਰਮੈਂਟ ਜੋਬ ਲੱਗ ਜਾਂਦੀ ਹੈ। ਕਈ ਵਾਰ ਸਾਡਾ ਲੱਕ ਵਧੀਆ ਹੁੰਦਾ ਤਾਂ ਸਾਨੂੰ ਲੱਗ ਵੀ ਜਾਂਦੀ ਹੈ। ਜੋਬ ਤਾਂ ਆਪਾਂ ਗੌਰਮੈਂਟ ਜੋਬ ਕਰ ਲਈਏ ਨਹੀਂ ਤਾਂ ਚਲੋ, ਪ੍ਰਾਈਵੇਟ ਵਿੱਚ ਵੀ ਸਾਨ ਐਕਸਪੀਰੀੰਸ ਤਾਂ ਹੋ ਹੀ ਜਾਂਦਾ, ਕਿ ਸਾਨ ਇੰਨੇ ਸਾਲ ਦਾ ਐਕਸਪੀਰੀੰਸ ਹੈ, ਤਾਂ ਬੰਦਾ ਧੀਰੇ-ਧੀਰੇ ਅੱਗੇ ਵੱਧਦਾ ਜਾਂਦਾ। ਉੱਥੇ ਵੀਇ
ਹੋਰ ਕਿਆ ਜੋਬ ਚਲੋ, ਕੋਈ ਵੀ ਹੈ, ਹਨਾ, ਵੀ ਉਹਦੇ ਵਿੱਚ ਏਦਾਂ ਵੀ ਸੈਟਿਸਫੈਕਸ਼ਨ ਹੋਣੀ ਪਰਸਨ ਦੀ ਬਹੁਤ ਜ਼ਰੂਰੀ ਹੈ, ਜੋਬ ਦੇ ਵਿੱਚ ਮੈਨੂੰ ਵੀ, ਇਏਦਾਂ ਵੀ, ਚਲੋ, ਅਗਰ ਪ੍ਰਾਈਵੇਟ ਵੀ ਮੈਨੂੰ ਕੋਈ ਵਧੀਆ ਮਿਲ ਜਾਵੇ, ਹਨਾ, ਮੈ ਮੈਟਿਸਫਾਈ ਹੋਵਾਂ। ਮੈਂ ਉਹਦੇ ਵਿੱਚ ਵੀ ਇੰਟਰਸਟ ਨਾਲ ਹੋਵੇ, ਮੈਂ ਕਰ ਸਕਦੀ ਹਾਂ। ਹੁਣ, ਇਨੀ ਐਜੂਕੇਸ਼ਨ ਵਗੈਰਾ ਆਪਾ ਲੈਂਦੇ ਵੀ ਆ, ਹੁਣ ਹਣਾ, ਐਜੂਕੇਸ਼ਨ ਕਾਦੇ ਲੀ ਲੈਂਦੇ, ਕਿ ਇਨ ਫਿਊਚਰ ਆਪਣੀ ਸੈਲਰੀ ਵਗੈਰਾ ਵਧੀਆ ਲੱਗੇ, ਵਧੀਆ ਆਪਣੀ ਗਰੋਥ ਹੋਵੇ, ਅਗੇ ਪ੍ਰਮੋਸ਼ਨ ਵੀ ਹੋਣ, ਕੁਛ ਦਾ ਵਰਕ ਹੋਵੇ, ਹਨਾ।
ਨਹੀਂ, ਬਿਲਕੁਲ, ਦੇਖੋ, ਪ੍ਰਮੋਸ਼ਨ ਤਾਂ ਦੇਖੋ ਆਪਦੇ ਹੱਥ ਵਿੱਚ ਵੀ ਥੋੜਾ ਜਿਹਾ ਡਿਪੈਂਡ ਹੁੰਦਾ, ਆਪਾਂ ਵਧੀਆ, ਆਪਦਾ ਉੱਥੇ ਪਰਫੋਰਮੈਂਸ ਵਧੀਆ ਦਿੰਦੇ ਆ, ਤਾਂ ਪ੍ਰਮੋਸ਼ਨ ਤੋਂ ਕਈ ਵਾਰ ਹੁੰਦਾ ਹੈ, ਕਿ ਕਈ ਕੁਲੀਗਸ ਵਗੈਰਾ ਇਵੇਂ ਜਿਹੇ ਹੁੰਦੇ ਨੇ, ਨਹੀਂ ਤਾਂ ਵੈਸੇ ਤਾਂ ਪ੍ਰਮੋਸ਼ਨ ਤਾਂ ਫਿਰ ਹੁੰਦੀ ਆ, ਆਪਾਂ ਆ, ਅਗਰ ਵਧੀਆ ਕੰਮ ਕਰਦੇ ਕੰਪਨੀ ਵਿੱਚ, ਪਰ ਟਾਈਮ ਵੀ ਹੁੰਦਾ ਕਿ ਅਗਰ ਆਪਾਂ ਡੇਲੀ ਡੇਲੀ ਕਰਦੇ, ਕਿਸ ਕੰਪਨੀ ਚ ਕਰਦੇ, ਕਿਸ ਕੰਪਨੀ ਚ
ਹਾਂਜੀ, ਤੁਸੀਂ ਮੈਨੂੰ ਦੱਸਣਾ, ਅਗਰ ਕੋਈ ਵੀ ਹੋਇਆ ਨਾ, ਓਣਲਾਈਨ ਕੋਈ ਕਲਾਸਿਸ ਵਗੈਰਾ ਹੋਈਆਂ, ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ
ਨਹੀਂ ਜਰੂਰ ਮੈਂ ਤੁਹਾਨੂੰ ਨਾ ਕੋਲ ਕਰਕੇ ਦੱਸ ਕਿਸੇ ਤੋਂ ਪੁੱਛ ਕੇ ਸਿਸਟਰ ਤੋਂ ਫਿਰ ਤੁਹਾਨੂੰ ਕਾਲ ਕਰਕੇ ਦੱਸਾਂਗੀ।
ਹਾਂਜੀ ਹਾਂਜੀ ਹਾਂਜੀ ਤੁਸੀਂ ਵੀ ਚਲੋ ਮੈਨੂੰ ਸੁਜੈਸ਼ਨ ਦਿਓ ਤਾਂ ਹੀ ਮੈਂ ਤੁਹਾਨੂੰ ਕਾਲ ਕੀਤੀ ਸੀਗੀ ਹਾਂ। ਓਕੇ ਜੀ,
ਓਕੇ ਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ,